ਸਾਸ ਰੀ ਕਾਲ ਜੀ।
ਸਾਸ ਰੀ ਕਾਲ ਵੀਰ ਜੀ। ਕੀ ਕਰ ਰੇ ਓ ਅੱਜ-ਕੱਲ?
ਹੋਰ ਕੀ ਕਰ ਰਹੇ ਓ?
ਕਾੱਰ ਪਰਿਵਾਰ ਵਧੀਆ ਜੀ ਤੁਆਡਾ।
ਹਾਂਜੀ ਸਭ ਵਧੀਆ ਤੁਆਡਾ ਠੀਕ ਏ?
ਜੀ ਤੁਆਡੀ ਵੋਇਸ ਬੜੀ ਕੱਟ ਆ ਰਹੀ ਏ।
ਜੀ ਤੁਆਡਾ ਠੀਕ ਏ ਕਾੱਰ ਪਰਿਵਾਰ ਮੈਂ ਕੈ ਰਿਆਂ।
ਹਾਂਜੀ-ਹਾਂਜੀ ਵਧੀਆ ਜੀ ਵਧੀਆ।
ਬੋਰ ਕੀ ਕਰ ਰੇ ਓ ਅੱਜ-ਕੱਲ?
ਬਸ ਅੱਜ-ਕੱਲ ਦੀ ਜੀ ਸਪੋਰਟਸ ਦੀ ਪ੍ਰੈਕਟਿਸ ਕਰ ਰਿਆਂ ਅੱਜ-ਕੱਲ।
ਕੇੜੇ ਸਪੋਰਟ ਦੀ।
ਕ੍ਰਿਕਟ ਦੀ, ਪਾਜੀ, ਥਾਨੂੰ ਪਤਾ ਕਿੰਨਾ ਕਰੇਜ਼ ਹੈਗਾ ਅੱਜ-ਕੱਲ ਕ੍ਰਿਕਟ ਦਾ।
ਸਈ ਗੱਲ ਏ ਅੱਜ-ਕੱਲ ਤਾਂ ਲੋਕੀ ਕ੍ਰਿਕਟ ਇਚ, ਸਕੋਪ ਵੀ ਬੜਾ ਕ੍ਰਿਕਟ ਇਚ।
ਹਾਂਜੀ ਹਾਂ, ਬਿਲਕੁਲ ਜੀ ਬਿਲਕੁਲ ਕੰਪੀਟੀਸ਼ਨ ਤਾਂ ਹਰ ਚੀਜ਼ ਹੈਗਾ ਜੀ ਤੁਸੀਂ ਵੇਖ ਲੋ।
ਜੇ, ਜੇੜੀ ਚੀਜ਼ ਤੁਸੀਂ ਵਧੀਆ ਖੇਲੋਗੇ। ਕੰਪੀਟੀਸ਼ਨ ਦੇ ਚੱਕਰ ਇਚ ਤਾਂ ਚੀਜ਼ ਅੱਗੇ ਵੱਧਦੀ ਏ।
ਬਿਲਕੁਲ ਜੀ। ਹ ਹ ਪਤਾ ਕੀ ਏ ਯਾਰ ਚੀਜ਼ ਆਪਣਾ ਅਲੱਗ ਮਾਈਡ ਸੈਟ ਲਿਆ ਓ। ਤਾਂਈ ਬੰਦਾ ਅੱਗੇ ਵੱਧਦਾ।
ਸ‌ਈ ਗੱਲ ਏ। ਬੰਦਾ ਆਪਣੇ ਮਾਇੰਡਸੈਟ ਨਾਲ ਖੇਲੇ ਆਪਣੇ ਮਤਲਬ ਕੀ ਤੁਸੀਂ ਹੁਣ ਕ੍ਰਿਕਟ ਖੇਲਦੇ ਓ ਮੈਂ ਵੀ ਖੇਲਣਾ, ਤੁਸੀਂ ਆਪਣੀ ਟੀਮ ਨੂੰ ਹਰ ਵਾਰ ਜਿਤਾ ਰੇ ਓ ਤੁਸੀਂ ਟੀਮ ਆਸਤੇ ਖੇਲ ਰੇ ਓ।
ਬਿਲਕੁਲ ਜੀ।
ਹੂੰ ਤਾਂਈ ਓ ਬੰਦਾ ਅੱਗੇ ਜਾਂਦਾ ਆਪਣੇ ਆਸਤੇ ਖੇਲ ਕੇ ਤਾਂ ਨੀ ਜਾਂਦਾ ਕਦੀ। ਟੀਮ ਆਸਤੇ ਖੇਲਣਾ ਹੁੰਦਾ, ਟੀਮ ਨੂੰ ਜਿਤਾਓ।
ਬਿਲਕੁਲ-ਬਿਲਕੁਲ। ਅਗਰ ਤੁਸੀਂ ਟੀਮ ਬਾਰੇ ਵਧੀਆ ਸੋਚੋਗੇ ਤੇ ਤਾਨੂੰ ਤੁਸੀਂ ਆਪਾਂ ਅੱਗੇ ਹਾਂ ਹਾਂਜੀ-ਹਾਂਜੀ।
ਐ ਸੂਰੇਵੰਸ਼ ਹੈਗਾ ਓ ਖੇਲਦਾ ਫੇਰ ਏਕ ਤਰਫਾ ਮੈਚ ਕਰ ਦਿੰਦਾ ਨਾ।
ਬਿਲਕੁਲ ਜੀ ਬਿਲਕੁਲ ਓਦੀ ਬੈਟਿੰਗ ਏਕ ਨੰਬਰ ਹੈਗੀ ਏ ਪਾਜੀ।
ਤਾਈਂ ਓ ਕਰਕੇ ਇੰਡੀਆ ਟੀਮ ਵਿਚ ਸਕੋਡ ਇਚ ਸਿਲੈਕਟ ਹੋ ਗਿਆ।
ਮਜ਼ਾ -ਓਈ ਤੇ ਵੇਖ ਲੋ ਭਾਜੀ ਏਨੇ- ਏਨੇ ਪਲੇਅਰ ਆਂਦੇ ਨੇੇ ਵੇਖ ਲੋ ਜੀ ਐ ਬੰਦੇ ਦੀ ਮੇਨਤ ਹੈਗੀ ਐ ਨਾ ਮੁੰਡੇ ਦੀ। ਓ ਤਾਂ ਹੈ ਈ ਏ ਜੀ।
ਟਲੈਂ ਟਲੈਂਟਿਡ ਹੇਗਾ ਨਾ। ਹੋਰ ਵੀ ਤਾਂ ਏਦੇ ਨਾਲ ਦੇ ਪੂਰੀ ਟੀਮ ਸੀ ਏਦੀ ਅੰਡਰ ਨਾਈਨਟਿਨ ਦੀ, ਓ ਤਾਂ ਆਈ ਨੀ ਅੱਗੇ।
ਓਈ ਤੇ ਐਈ ਟੈਲੈਂਟ ਹੈਗਾ ਨਾ ਏਦਾਂ ਹੁਣ ਦਾ।
ਹੂੰ ਸਹੀ ਗੱਲ ਏ।
ਭਾਅ ਜੀ ਪਤਾ ਕੀ ਏ ਮੇਨਤ ਵੀ ਅਗਲੇ ਦੀ ਏਨੀ ਹੈਗੀ ਏ। ਅਗਲੇ ਦਾ ਮਾਈੰਡਸੈਟ ਵੀ ਵਧੀਆ ਹੈਗਾ।
ਸ‌ਈ ਗੱਲ‌ ਏ, ਮਾਇੰਫ ਸੈਟ ਵਧੀਆ। ਓਨੂੰ ਪਤਾ ਆ ਕੇ ਓਨੇ ਮਾਰਨਾ ਮਾਰ ਤਾੜ ਈ ਕਰਨੀ ਏ।
ਬਿਲਕੁਲ ਜੀ ਬਿਲਕੁਲ।
ਬਸ ਇੱਕ ਤਰਫਾ ਗੇਮ ਘਮਾਣੀ ਆਪਣੀ।
ਬਸ- ਬਸ ਭਾਜੀ ਓਦਾ ਰੋਲ ਈ ਏਈ ਹੈਗਾ ਨਾ। ਓਨੂੰ ਰੋਡ ਈ ਐ ਦੇ ਦਿੱਤੀ ਐ। ਕੀ ਤੂੰ ਬਸ ਮਾਰ ਦਾੜ ਕਰਨੀ ਏ।
ਫੇਰ ਜਾਣ ਵੀ ਨੀ ਉਹ ਬੰਦਾ। ਵਧੀਆ ਆਪਣੇ ਆਰਕ ਘੁਮਾ ਲੈਂਦਾ ਹੈ। ਉਦਾ ਆਰਕ ਵੀ ਵਧੀਆ। ਯੂਵਰਾਜ ਸਿੰਘ ਹੋਰ ਕਹਿ ਰਹੇ ਸੀ ਕਿ ਬਈ ਇਹ ਦਾ ਬੈਟ ਸਵਿੰਗ ਇੰਨਾ ਵਧੀਆ ਏ ਨਾ। ਯੁਵਰਾਜ ਸਿੰਘ ਹੋਰਾਂ ਤੋਂ ਵੀ ਵਧੀਆ ਬੈਟਸ ਸਵੀੰਗ ਹੈਗਾ ਇਹਦਾ।
ਸਪੀਡ ਹੈਗੀ ਆ ਨਾ ਬੜੀ ਤੇਜ਼ ਦੀ।
ਜਿਹਦੇ ਕਰਕੇ ਲੰਬੇ- ਲੰਬੇ ਛੱਕੇ ਮਾਰਦਾ ਉਹਨਾਂ ਨੇ ਪਿੱਛੇ ਇੱਕ ਸਕੇਲ ਦਾ ਰਿਕਾਰਡ ਤੋੜਿਆ।
ਹਾਂ- ਹਾਂ, ਹਾਂਜੀ- ਹਾਂਜੀ।
ਔਹਣੇ ਸੱਠ ਕ ਛੱਕੇ ਮਾਰੇ ਉਹਨਾਂ ਨੇ ਇਹਨੇ ਪਚੱਤਰ ਮਾਰ ਤੇ ਇੱਕ ਸੀਜ਼ਨ ਵਿਚ।
ਦੇਖ ਲੋ- ਦੇਖ ਲੋ ਜੀ ਇੱਕ ਸੀਜਨ ਚ ਪੱਤਰ ਛੱਕੇ ਮਜਾਕੇ ਏ।
ਓਹ ਤਾਂ ਗੱਲ ਏ ਹੂੰਣ। ਇੱਕ ਤਰਾਂ ਦਾ ਸਾਹਮਣੇ ਵਾਲੇ ਬੰਦੇ ਨੂੰ ਤਾਂ ਹੀ ਉਹ ਲੱਗਿਆ ਕਾਰਟੂਨ ਹੈਗਾ, ਉਹ ਚੈਨ ਕੋੋਲੀ ਦੀ ਮੈਂ ਕੋੋਲੀ ਤੁਸੀਂ ਮੂਵੀ ਦੇਖ ਵੇਖੀ ਹੋਣੀ ਏ।
ਬਿਲਕੁਲ ਜੀ ਬਿਲਕੁਲ।
ਓਦੇ ਚ ਵੀ ਉਹ ਜਦੂਈ ਬੈਟ ਜਿਹੜਾ ਹੁੰਦਾ ਹੈ, ਸਾਰਿਆਂ ਨੂੰ ਲੱਗਦਾ ਇਹਦੇ ਕੋਲ ਬੈਟ ਹੀ ਹੈਗਾ ਉਹ ਵਾਲਾ।
ਬਿਲਕੁਲ ਜੀ ਸਹੀ ਗੱਲ ਏ। ਪਤਾ ਕੀ ਜੀ ਅਗਲੇ ਨੇ ਮਿਹਨਤ ਬੜੀ ਕੀਤੀ ਹੈ ਨਾ ਜੀ।
ਹਾਂ ਮਿਹਨਤ ਬੜੀ ਹੈ ਬੰਦਾ ਹਰ ਮੈਚ ਜਿੱਤਾ ਆ ਰਿਹਾ ਆਪਣੀ ਟੀਮ ਨੂੰ। ਆਪਣਾ ਪੂਰਾ ਮਤਲਬ ਯੋਗਦਾਨ ਦੇ ਰਿਹਾ ਟੀਮ- ਟੀਮ ਵਿਚ।
ਹਾਂਜੀ।
ਬੰਦਾ ਪੂਰਾ ਯੋਗਦਾਨ ਦੇ ਰਿਹਾ ਟੀਮ ਵਿਚ।
ਬਿਲਕੁਲ ਜੀ ਬਿਲਕੁਲ ਮਿਹਨਤ ਬੜੀ ਹੈਗੀ ਨਾ ਜੀ ਤੁਸੀਂ ਉਹ ਤਾਂ ਬਚਪਨ ਤੋਂ ਲਾ ਗਏ ਹੋ ਉਸ ਹੁਣ ਤੱਕ ਮਿਹਨਤ ਹੀ ਕਰਦਾ ਆਯਾ ਨਾ।
ਉਹਦੇ ਪੇਰੈਂਟਸ ਨੇ ਵੀ ਉਹਦਾ ਸਾਥ ਦਿੱਤਾ ਪੂਰਾ ਕ੍ਰਿਕਟ ਵਿੱਚ। ਨਹੀਂ ਤਾਂ ਇਹ ਵੀ ਤਾਂ ਕਹਿ ਸਕਦੇ ਸੀ ਬਈ ਅੱਗੇ ਕ੍ਰਿਕਟ ਵਿੱਚ ਕੁਛ ਨੀ ਰਿਆ ਤੂੰ ਪੜ ਲੈ ਤੂੰ ਐ ਬਣ ਜਾ ਤੂੰ ਉਹ ਬਣ ਜੇਗਾ।
ਮਾਂ ਪਿਓ ਦਾ ਵੀ ਬੜਾ ਸਾਥ ਹੈਗਾ ਉਹਨਾਂ ਨੂੰ।
ਹਾਂ ਮਾਂ ਪਿਓ ਦਾ ਸਾਥ ਹੈ ਬੰ ਤੇ ਬੰਦੇ ਚ ਟੈਲੈਂਟ ਵੀ ਹੈਗਾ। ਸ਼੍ਰੀ ਲੰਕਾ ਦੇ ਨਾਲ ਇੰਡੀਆ ਖੇਲ ਦਾ ਹੈ।
ਹਾਂ ਉਹ ਤੇ ਹੈ ਹੀ ਏ।
ਹਾਂ ਓਹਦਾ ਛੋਟਾ ਭਰਾ ਵੀ ਇਕ ਤਿਆਰ ਹੋ ਰਿਹਾ ਵਧੀਆ।
ਅੱਛਾ ਜੀ।
ਹੋਰ ਵੀ ਵਧੀਆ ਖੇਲਦਾ ਏ।
ਕੀ ਨਾਮ ਹੈਗਾ ਜੀ ਉਹਦਾ?
ਆਸ਼ੀਰਵਾਦ ਸੂਰਯਵੰਸ਼ ਹੈਗਾ ਉਹਦਾ ਨਾਮ।
ਅੱਛਾ-ਅੱਛਾ ਜੀ।
ਮਤਲਬ ਉਹ ਆਪਣੇ ਭਰਾ ਦੀ ਸਟੋਰੀਆਂ ਪਾਉਦੇ ਨੇ ਇੰਸਟਾਗ੍ਰਾਮ ਤੇ।
ਅੱਛਾ- ਅੱਛਾ!
ਮੈਚ ਵਗੈਰਾ ਲੱਗਦੇ ਨੇ, ਉਹ ਵੀ ਹਰ ਮੈਚ ਸੌ ਇੱਕ ਸੌ ਵੀ ਇੰਨੇ ਰਨ ਮਾਰਦਾ।
ਅੱਛਾ ਜੀ।
ਮਤਲਬ ਆਪਣੀ ਟੀਮ ਨੂੰ ਪੂਰਾ ਲਾਸਟ ਤੱਕ ਲੈ ਕੇ ਜਾਂਦਾ ਜਿਤਾਨ ਦੇ ਤੌਰ ਤੇ।
ਉਹਦਾ ਛੋਟਾ ਭਰਾ।
ਹਾਂ।
ਕਮਾਲ ਕਰਤੀ ਭਾਜੀ, ਵੇਖ ਲੋ ਕਿੰਨਾ ਛੋਟਾ ਬੱਚਾ ਹੈ, ਮਿਹਨਤ
ਅਰੇ ਨੌ ਦਸ, ਪਤਾ ਨੀ ਗਿਆਰਾਂ ਸਾਲ ਦਾ ਹੈਗਾ ਉਹ ਵੀ।
ਅੱਛਾ ਜੀ।
ਬਸ ਉਹੀ ਹੈ ਨਾ ਵੱਡੇ ਭਰਾ ਨੂੰ ਦੇ ਕੇ ਛੋਟਾ ਭਰਾ ਦਾ ਕ ਯਾਰ ਚੱਲ ਵੱਡੇ ਭਰਾ ਨੇ ਵਧੀਆ ਕੀਤਾ ਮੈਂ ਵੀ ਮਿਹਨਤ ਕਰਾਂ।
ਭਾਜੀ ਉਹ ਨੇ ਪੂਰੇ ਦੇਸ਼ ਨਾਮ ਰੋਸ਼ਨ ਕਰਤਾ ਕੋਈ ਮਜ਼ਾਕ ਨਹੀਂ ਹੈਗੀ।
ਹਾਂਜੀ ਮੈਚ ਸੀ ਜਿਵੇਂ ਇੰਡੀਆ ਦਾ ਆ ਰੀ ਅੱਜ।
ਕੌਣ ਆ ਰਹੀ ਹੈ ਇੰਡੀ ਚ?
ਅਏਰਲੈਂਡ ਨਾਲ ਮੈਚ ਸੀ ਨਾ ਅੱਜ।
ਹਾਂਜੀ-ਹਾਂਜੀ।
ਹਾਂਜੀ-ਹਾਂਜੀ ਹੋਰ? ਅਜ ਇੰਡੀਆ ਹਾਰ ਗ ਓਹਨਾਂ ਕੋਲ। ਵੈ ਸੂਰਯਵੰਸ਼ੀ ਵੀ ਹੈਗਾ ਕੀ ਪਤਾ ਅਗਲਾ ਮੈਚ ਪਰਸੋਂ ਨੂੰ ਖਿਲਾ ਲੈਣ।
ਬਿਲਕੁਲ ਜੀ ਬਿਲਕੁਲ।
ਪਰ ਬੰਦਾ ਤਾਂ ਕ੍ਰਿਕਟ ਵਿੱਚ ਆਪਣੀ ਪਰਫੋਰਮੈਂਸ ਪੂਰੀ ਰੱਖਦਾ ਏ, ਉਹਦਾ ਕਿਸਮਤ ਸਾਥ ਦਿੰਦੀ।
ਸ਼ੁਰੂਆਤ ਹੋਈ ਏ।
ਹਜੇ ਸ਼ੁਰੂਆਤ ਏ ਇਹ ਪੰਦਰਾਂ ਸਾਲਾਂ ਦਾ ਹੈਗਾ ਉਹਦਾ ਘੱਟੋ-ਘੱਟ ਵੀਹ ਤੋ
ਉਹ ਤੇ ਪਤਾ ਨੀ ਕਿੰਨੇ ਰਿਕੋੋਟ ਤੋੜਦੇ ਗਾ।
ਅਛੀ ਗਲ ਏ।
ਉਹਦਾ ਟਾਈਮ ਹੀ ਹੁੰਦੇ ਉਹਦਾ
ਨਹੀਂ ਹਜੇ ਯੁਵਰਾਜ ਸਿੰਘ ਦਾ ਰਿਕਾਰਡ ਤੋੜਿਆ ਪਿੱਛੇ ਹਫ਼ਤਾ ਪਹਿਲੇ। ਯੁਵਰਾਜ ਸਿੰਘ ਯੁਵਰਾਜ ਸਿੰਘ ਦੀ ਬਾਰਾਂ ਬੋਲਾ ਪੰਜਾਹ ਰਨ ਸੀ ਨਾ।
ਆ ਹਾਂ-ਹਾਂ।
ਹਾਂ ਗਿਆਰਾਂ ਵਜੇ ਪੰਜਾਹ ਬਣਾ ਤੇ ਸੀ।
ਅੱਛਾ ਜੀ। ਦੇਖ ਲਓ ਕਿੰਨਾ ਟੈਲੈਂਟ ਹੈਗਾ ਮੁੰਡੇ ਚ।
ਵਧੀਆ ਹੀ ਖੇਲ ਰਿਹਾ ਸੀ। ਟੀ ਟਵੰਟੀ ਵੀ।
ਅਰੇ ਆਈ ਪੀ ਐਲ ਚ ਵੇਖਿਆ ਤੁਸੀਂ ਕਿੰਨਾ ਸ਼ਾਨਦਾਰ ਖੇਲਿਆ।
ਇਸ ਤਰਾਂ ਉਹ ਬੋਲਰਾਂ ਨੂੰ ਬੋਲਰ ਸਮਝਦਾ ਹੀ ਨੀ ਸੀ, ਉਹ
ਕੁਛ ਵੀ ਇਡੇ ਵੱ ਆਹੋ ਵੱਡੇ-ਵੱਡੇ ਬੋਲਰਾ ਦਾ ਦੇ ਛੱਕੇ ਦੇ ਛੱਕੇ।
ਹਕਰ ਕੁਮਾਰ, ਬੂਮਰਾ-ਬੂਮਰਾ ਨੂੰ ਪੈਲੀ ਬੋਲ ਤੇ ਛੱਕਾ। ਹਰ ਬੰਦੇ ਨੂੰ ਪੈਲੀ ਯਾ ਦੂਜੀ ਦੇ ਤਾਂ ਲੱਗੇਗਾ ਈ ਲੱਗੇਗਾ।
ਬਿਲਕੁਲ ਹੀ ਬਿਲਕੁਲ ਉਹਦੀ ਸਪੀਡ ਬੜੀ ਏ ਜੀ ਬੱਲੇ ਦੀ।
ਨਈ-ਨਈ ਬੋਤ ਵਧੀਆ ਬੰਦਾ ਹਰ ਬੋਲ ਨੂੰ ਜੱਜ ਕਰਕੇ ਮਾਰ ਦਿੰਦਾ ਬਾਰ।
ਭਾਜੀ ਐ ਚੀਜ਼ ਤਾਂ ਹੀ ਕਾਮਯਾਬ ਹੁੰਦੀ ਏ ਜੇ ਬੰਦੇ ਨੇ ਮੇਹਨਤ ਕੀਤੀ ਹੋਵੇ।
ਤੋਂ ਬਾਦ ਛੱਕ ਕੇ ਹੈਗੇ ਨੇ ਓਦੇ।
ਬਿਲਕੁਲ ਜੀ ਬਿਲਕੁਲ।
ਬੰਦਾ ਨਿਚੇ ਖੇਲਦਾ ਹੀ ਬੜਾ
ਉਨੇ ਬਰਸਾਤ ਕੀਤੀ ਦੀ ਸ਼ਗਿਆਂ ਦੀ ਤੇ।
ਕੀ ਹਾਲ ਹੈ।
ਭਾਈੇ ਅਗਲੇ ਮਿਹਨਤ ਵੀ ਵੇਖੋ ਨਾ ਤੁਸੀਂ ਕਿੰਨੀ ਕੀਤੀ ਅਗਲੇ ਨੇ।
ਸਾਰਾ-ਸਾਰਾ ਦਿਨ ਮੇਹਨਤ ਕਰਦੇ ਨੇ ਪ੍ਰੈਕਟਿਸ ਕਰਦੇ ਨੇ।
ਐਡੀ ਤੋਪ ਈ ਦੇਖ ਲੋ।
ਫਿਟਨੈਸ ਵੀ ਬੈਟਿੰਗ ਵੀ।
ਅਸੀਂ ਕਰੋ ਨੀ ਬਾਰ ਨਿਕਲਦੇ ਧੁੱਪ ਇਚ।
ਸਈ ਗੱਲ ਏ ਸਾਨੂੰ ਧੁੱਪ ਲੱਗਦੀ ਏ ਬਾਰ ਜਾਓ ਤੇ।
ਉਹੀ ਅਗਲੇ ਨੇ ਏਡੀ ਮੇਨਤ ਕੀਤੀ ਹਰ ਚੀਜ਼ ਚ ਮੇਨਤ ਲੱਗਦੀ ਏ ਜੀ ਐਵੇਂ ਫਲ ਨੀ ਮਿਲਦਾ।
ਮੇਨਤ ਧੁੱਪਾਂ ਇਚ ਵੀ ਮੇਨਤ ਕਰ-ਕਰ ਕੇ ਆਪਣੇ ਲਾਈਫ ਸੈੱਟ ਕਰ ਲਈ ਏ ਕ੍ਰਿਕਟ ਤੇ।
ਬਿਲਕੁਲ ਜੀ ਬਿਲਕੁਲ।
ਔ ਹੂਨ ਐ ਕਿਧਰੇ ਜਾਏਗਾ ਥੋੜਾ ਨਾ ਇੰਡੀਆ ਟੀਮ ਵਿੱਚ ਪੱਕਾ ਹੋ ਗਿਆ।
ਭਾਜੀ ਐ ਤੇ ਆਉਣ ਵਾਲੇ ਟਾਈਮ ਚ ਫਿਊਚਰ ਤੇ ਬੋਤ ਅੱਗੇ ਹੈ। ਐਨੇ ਪਤਾ ਨੀ ਕਿੰਨੇ ਰਿਕੋਡ ਤੋੜ ਦੇਨਾ ਜੇ।
ਸਈ ਗੱਲ ਏ ਹਜੇ ਏਨੇ ਪੱਚੀ ਸਾਲ ਹੋਰ ਖੇਲਣਾ ਏ ਟੀਮ ਇੰਡੀਆ ਚ।
ਪਾਜੀ ਕਾਲ ਨੂੰ ਤੁਸੀਂ ਉਹ ਨੀ ਸੁਣੀ ਸੀ ਨਿਊਜ਼, ਅੰਬਾਨੀ ਕੇੰਦਾ ਸੀ ਕਿ ਮੁੰਬਈ ਇੰਡੀਅਨ ਆਇਆ ਪਤਾ ਨੀ ਕਿੰਨੇ ਕਰੋੜ ਤੀਹ ਕਰੋੜ ਲਲੈ ਮੇਰੇ ਕੋਲ।
ਹਾਂ ਬਾਨੀ। ਵੀ ਕਰੋੜ ਨਾਲ ਇਕ ਵਿੱਲਾ ਦਾਂਗਾ। ਪਤਾ ਨੀ ਕੇੜੀ ਜਗ੍ਹਾ ਤੇ ਹਾਂ-ਹਾਂ। ਤੇ ਮਨਾ ਤਾ ਨੀ ਓਨੂੰ ਔਫਰ ਕੀ ਤਾਂ ਉਹ ਹੁਣ ਮੰਨੇਗਾ ਯਾ ਨੀ ਮੰਨੇਗਾ, ਓ ਉਹਦੇ ਉੱਪਰ ਹੈਗਾ ਨਾ।
ਬਿਲਕੁਲ ਜੀ ਬਿਲਕੁਲ।
ਤੇ ਜੇੜੀ ਬੈਟ ਦੇ ਸਟਿਕਰ ਨੀ ਲੱਗਦੇ
ਹਾਂਜੀ-ਹਾਂਜੀ।
ਸਟਿਕਰ ਦੀ ਕੰਪਨੀ ਨੇ ਉਦੇ ਅੱਗੇ ਬਲੈਂਕ ਚੈੱਕ ਰੱਖਿਆ ਸੀ।
ਅੱਛਾ।
ਕੇੰਦੇ ਆਪਣੇ ਆਪ ਭਰ ਲੈ ਏਦੇ ਚ। ਜੇੜਾ ਸਾਡੀ ਸਟੀਕਰ ਲਾ ਲੇ ਸਾਡੀ ਕੰਪਨੀ ਦਾ।
ਅੱਛਾ।
ਬਲੈਂਕ ਚੈੱਕ ਰੱਖਿਆ ਕਿ ਜਿੰਨੇ ਪੈਸੇ ਬਨੇ ਨੇ ਤੂੰ ਪਰ ਲੈ।
ਅੱਛਾ ਜੀ।
ਹਾਂ।
ਤੇ ਫੇਰ ਕੀ ਕੀਤਾ ਉਹਨੇ।
ਬਸ ਉਹ ਕਹਿੰਦਾ, ਜਿਹੜੀ ਸਟਿਕਰ ਨਾਲ ਖੇਲ ਰਿਹਾ, ਉਹੀਓ ਨਾਲ ਖੇਲਾਂਗਾ।
ਅੱਛਾ ਜੀ।
ਹੋਰ, ਕੰਪਨੀਆਂ ਆਉਂਦੀਆ ਬਾਈ ਜੀ ਲੈ ਬਲੈਂਕ ਚੈੱਕ ਦਿੰਦੇ ਨੇ ਉਹਨੂੰ ਏਲੈ ਪਰ ਲੈ ਜਿੰਨੇ ਪੈਸੇ ਚਾਹੀਦੇ ਨੇ ਤੈਨੂੰ।
ਬਸ ਟੈਲੈਂਟ ਦੇ ਉੱਪਰ ਸਾਰੀ ਗੱਲ ਏ।
ਬਿਲਕੁਲ ਜੀ ਟੈਲੈਂਟ ਤੇ ਹੀ ਸਾਰੀ ਖੇਡ ਹੈਗੀ ਹੈ ਜੀ, ਬੰਦੇ ਦੀ ਕੀ ਔਕਾਤ।
ਪਰਫੋਰਮ ਮੈਂ ਚੀਜ਼ ਦਿਖਾਉਦਾ ਸਾਰਿਆਂ ਨੂੰ, ਖੁਸ਼ ਕਰਦਾ ਏ।
ਮੈਂ ਕਹਿੰਨਾ, ਜਦੋਂ ਬੈਟਿੰਗ ਜਾਂਦਾ ਨਾ ਹਰ ਬੰਦਾ ਮੈਂ ਉਹਦੀ ਬੈਟਿੰਗ ਤਰਸਦਾ ਹੈ ਵੇਖਣ ਨੂੰ
ਹਾਂ ਇੱਕ ਓ ਹੋ ਗਿਆ, ਤੇ ਅਭਿਸ਼ੇਕ ਸ਼ਰਮਾ ਹੋ ਗਿਆ।
ਹਾਂ ਭਾਜੀ ਅਜੇ ਜਿੰਨਾ ਇਹਦਾ ਕਰੇਜ਼ ਹੈ ਨਾ, ਕਿਸੇ ਦਾ ਨਹੀਂ ਹੈਗਾ।
ਹਾਂਜੀ-ਹਾਂਜੀ। ਹਜੇ ਟੀਮ ਇੰਡੀਆ ਚ ਪਹਿਲਾਂ ਮੈਚ ਖੇਲਿਆ ਨੀ, ਜਦੋਂ ਖੇਲੇਗਾ ਨਾ ਉਦੋਂ ਬਹੁਤ ਚਣੇ ਵੇਖਣਗੇ ਇਹਨੂੰ
ਹਾਂਜੀ ਬਿਲਕੁਲ ਜੀ।
ਹਾਂ ਜਦੋਂ ਪਾਕਿਸਤਾਨ ਦੇ ਖਿਲਾਫ ਚਲੇੇਗਾ ਟੀਮ ਇੰਡੀਆ ਚ ਹੀ ਇੱਕ ਤਰਫਾ ਮੈਚ ਕਰੇਗਾ, ਫਿਰ ਦੇਖੇਗੀ ਦੁਨੀਆਂ ਹੋਰ ਇਹਨੂੰ।
ਉਹੀ ਤੇ ਆਹੀ ਤਾਂ ਵਰਲਡ ਕੱਪ ਚ ਅਗਰ ਰਿਹਾ, ਇੰਨੇ ਵਧੀਆ ਕਰਤਾ ਨਾ ਜੀ ਵਰਲਡ ਕੱਪ ਚ ਬੈਟਿੰਗ, ਫੇਰ ਦੇਖਣਾ ਤੁਸੀਂ
ਅ ਲੋਕੀ ਇਹਦੇ ਫੈਨ ਪਹਿਲਾ ਹੀ ਬਹੁਤ ਨੇ ਫਿਰ ਹੋਰ ਹੋ ਜਾਣਗੇ।
ਬਿਲਕੁਲ ਜੀ ਬਿਲਕੁਲ।
ਡ ਦੇ ਉੱਪਰ ਗੱਲ ਏ ਬੰਦੇ ਨੇ ਆਪਣੀ ਪੂਰੀ ਪਰਫੋਰਮੈਂਸ ਸਾਰੇ ਮੈਚ ਦਿਖਾਈਏ।
ਪਤਾ ਕੀ ਹੈ ਜੇ ਅਗਲੇ ਨੇ ਮਿਹਨਤ ਵੀ ਕੀਤੀ ਇਹਨੀ
ਮਿਹਨਤ ਬਿਨਾਂ ਦਾ ਕੁਛ ਨੀ ਆ ਬੰਦਾ,
ਚਲੋ ਠੀਕ ਹੈ ਭਾਜੀ ਫੇਰ ਚੰਗਾ ਫੇਰ ਕਰਨਾ ਸਤਿ ਸ੍ਰੀ ਅਕਾਲ,
ਠੀਕ ਐ।